ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ।
ਵਧੀਆ ਜੀ ਤੁਸੀਂ ਦੱਸੋ ਕਿਵੇਂ ਹੋ।
ਵਧੀਆ ਹੋਰ ਕੀ ਕਰਦੇ ਸੀ।
ਬੱਸ ਬੈਠੇ ਸੀ ਅੱਜ ਤੁਸੀਂ ਬੜੇ ਟੈਮ ਬਾਅਦ ਯਾਦ ਕੀਤਾ।
ਬਸ ਮੌਕਾ ਹੀ ਨਹੀਂ ਮਿਲ ਰਿਹਾ ਸੀ ਮੈਂ ਕਿਹਾ ਚਲੋ ਹੁਣ ਫੋਨ ਕਰਾਂ ਹੁਣ ਥੋੜਾ ਫ੍ਰੀ ਹੋਈ ਸੀ। ਮੈਂ ਕਿਹਾ ਚਲੋ ਹੁਣ ਕਰਨੇ ਆ ਤੁਹਾਨੂੰ ਫੋਨ ਤੁਸੀਂ ਵੀ ਕਿਹੜਾ ਕਰ ਲਿਆ।
ਬਸ ਅਸੀਂ ਵੀ ਇੱਥੇ ਹੀ ਸੀਗੇ ਇੱਕ ਤਾਂ ਗਰਮੀ ਇੰਨੀ ਹੈ ਨਾ। ਤੇ ਨਾ ਕਿੱਧਰੇ ਨਿਕਲਿਆ ਜਾ ਰਿਹਾ ਨਾ ਸਾਡੇ ਕੰਮ ਹੁੰਦੇ ਪਏ ਨੇ ਉਹ ਬਸ ਕੰਮ ਚ ਹੀ ਲੇਟ ਹੋ ਜਾਂਦਾ।
ਗਰਮੀ ਨੇ ਤਾਂ ਬੋਤ ਹੀ ਬੁਰਾ ਹਾਲ ਕੀਤਾ ਹੈ ਕਦੇ ਮੌਸਮ ਕਿਵੇਂ ਹੋ ਜਾਂਦਾ ਹੈ ਕਦੇ ਕਿਵੇਂ ਹੋ ਜਾਂਦਾ ਹੈ। ਬਿਨਾ ਪੱਖੇ ਏਸੀ ਤੋ ਉੱਤੇ ਬੈਠਿਆ ਹੀ ਨਹੀਂ ਜਾਂਦਾ।
ਬਿਲਕੁਲ ਓਹੀਓ ਬਸ ਇਸ ਚੱਕਰ ਹੀ ਸਾਡਾ ਕੰਮ ਵੀ ਨਹੀਂ ਹੋ ਪਾ ਰਿਹਾ। ਕਿਉਂਕਿ ਰਸੋਈ ਚ ਖੜਿਆ ਨਹੀਂ ਜਾਂਦਾ ਨਾ ਕੋਈ ਹੋਰ ਕੰਮ ਹੁੰਦਾ ਫੇਰ ਉਹ ਬਸ। ਤੀਰੇ ਤੀਰੇ ਕਰਦੇ ਰਹਿੰਦੇ ਹਾਂ ਫੇਰ ਲੇਟ ਹੋ ਜਾਂਦਾ ਮੈਂ ਬਸ ਹੁਣੀ ਫ੍ਰੀ ਹੋਈ ਸੀ ਬੈਠੀ।
ਅੱਛਾ ਅੱਛਾ ਬਸ ਐਸੇ ਸਾਰਾ ਦਿਨ ਸਾਡਾ ਬੈਂਕ ਚ ਨਿਕਲ ਜਾਂਦਾ। ਉਸ ਤੋਂ ਬਾਅਦ ਘਰ ਆਓ ਹਾਏ ਹਾਏ ਗਰਮੀ ਗਰਮੀ ਗਰਮੀ ਥੋੜਾ ਬੋਤਾ ਘਰ ਦਾ ਵੀ ਕਰਨਾ ਹੁੰਦਾ। ਰਸੋਈ ਚ ਖੜਿਆ ਹੁਣ। ਦਾ ਮਨ ਹੀ ਨੀ ਕਰਦਾ ਇਥੇ ਸਾਰਾ ਦਿਨ ਔਫੀਸ ਚ ਬੈਠੇ ਰਹੋ ਏਸੀ ਦੇ ਵਿੱਚ ਆਦਤ ਐਸੀ। ਚਾਹੀਦੀ ਹੈ ਸ਼ਰੀਰ ਨੂੰ ਬਾਰਿਸ਼ ਆਏ। ਤੇ ਹੋਰ ਬੁਰਾ ਹਾਲ ਹੋ ਜਾਂਦਾ ਹੋਰ ਹੁੰਮਸ ਹੋ ਜਾਂਦੀ ਹੈ ਫਿਰ।
ਬਿਲਕੁਲ ਮੈਂ ਤਾਂ ਖੁਦ ੱਲਲੇ ਬੈਠੀ ਸੀਗੀ ਅਸੀਂ ਨੇ ਉੱਪਰੋਂ ਅਸੀਂ ਕਿਹਾ ਸੈਰ ਕਰਕੇ ਆਉਂਦੇ ਹਾਂ ਤੇ ਅਸੀਂ ਗਏ ਪੰਜ ਮਿੰਟ ਚ ਅਸੀਂ ਵਾਪ ਵਿੱਚ ਆ ਗਿਆ ਇੰਨੀ ਗਰਮੀ ਸੀਗੇ ਸੀਗੇ ਚਲੋ। ਘਰ ਹੀ ਚੱਲੋ।
ਉਹ ਹਮ ਸੋ ਜਹੀ ਹੁੰਦੀ ਹੈ ਨਾ ਕੋਈ ਪੱਖਾ ਕੋਈ ਪਤਾ ਨਹੀਂ ਹਿੱਲਦਾ। ਕਿਧਰੇ ਪੇੜ ਪੌਦੇ ਨੀ ਅੱਜ ਕੱਲ ਰਹੇ। ਹਵਾ ਕਿੱਥੋਂ ਆਣੀ ਨੈਚੁਰਲ ਪੋਲਿਊਸ਼ਨ ਨੇ ਵੀ ਹੱਦ ਕੀਤਾ। ਤਾਂ ਤੇ ਵੈਦਰ ਤੇ ਫੇਿਰ ਆਪਣੇ ਆਪ ਹੀ ਖ਼ਰਾਬ ਹੋਣਾ ਹਨਾ। ਗਰਮੀ ਤੇ ਆਪਣੇ ਆਪ ਹੀ ਪੈਣੀ ਹੈ।
ਹਾਂ ਜ ਤਾਂ ਹੈ ਹੀ ਦੇਖੋ' ਪਹਿਲੇ ਨੀ ਹੁੰਦਾ। ਸੀਗਾਨਾ ਹੁਣ ਇੰਨਾ ਇਨਾ ਟੈਂਪਰੇਚਰ ਹੁੰਦਾ ਕਿੱਥੇ ਏਸੀ ਏਸੀ ਕੂਲਰ ਬਿਨਾ ਰਿਹਾ ਜਾਂਦਾ ਹੈ। ਕੂਲਰ ਵੀ ਅੱਜ ਕਲ੍ਹ ਤਾਂ ਗਰਮ ਹਵਾ ਛਟਦੇ ਪਏ ਨੇ।
ਸਹੀ ਗੱਲ ਹੈ' ਜੀ ਬਿਲਕੁਲ ਸਹੀ ਗੱਲ ਹੈ। ਏਸੀ ਵੀ ਕਈਆਂ ਦੇ ਬੋਲ ਜਾਂਦੇ ਨੇ ਇੰਨੀ ਗਰਮੀ ਦੇ ਵਿੱਚ।
ਬਿਲਕੁਲ ਜੀ 'ਰ ਉਲਟਾ ਲਾਈਟ ਦਾ ਕੱਟ ਪਾ ਦਿੰਦੇ ਨੇ ਫੇਿਰ। ਵੀ ਅਸੀਂ ਸੋਚੀਏ ਕਿ ਹਾਂ ਚੱਲ ਠੀਕ ਹੈ ਥੋੜਾ ਜਿਹਾ ਆਪਾਂ ਚਲਾਈ ਲੈਂਦੇ ਹਾਂ ਥੋੜਾ ਬਿਲ ਫਾਲਤੂ ਭਰਦਾਂਗੇ। ਪਰ ਨਹੀਂ' ਵਿੱਚੋਂ ਇਹ ਪਿੱਛੋਂ ਲਾਈਟ ਹੀ ਕੱਟ ਜਾਂਦੀ ਏ।
ਹ ਜਿਸ ਦਿਨ ਸਾਰਾ ਥੱਕੀ ਹੋਈਏ ਨਾ ਹਏ ਬੰਦਾ ਕਹਿੰਦਾ ਹ ਚੱਲ ਸਕੂਨ ਦੀ ਨਿੰਂਦਰ ਸੋਵਾਂਗੇ ਉਸੇ ਦਿਨ ਲੈਣ। ਪੰਜ ਹੁੰਦੀ ਹੈ।
ਸਾਡੇ ਨਾਲ ਕੱਲ ਹੋਇਆ ਕੱਲ ਥੋੜਾ ਜਿਹਾ ਹੋਇਆ ਸਾਡੇ ਨਾਲ ਸ਼ਾਮੀ ਗਈ ਲਾਈਟ। ਅਸੀਂ ਕਿਹਾ ਚੱਲ ਕੋਈ ਨੀ ਸ਼ੁਕਰਏ ਸ਼ਾਮ ਵੇਲੇ ਗਈਏ ਰਾਤ ਤੱਕ ਆ ਜਾਏਗੀ ਵੀ ਆਪਾਂ ਰਾਤ ਨਾਲ ਆਰਾਮ ਨਾਲ ਹੋਵਾਂਗੇ ਅਸੀਂ ਸਾਰੇ ਫੋਨ ਕਰਦੇ ਰਹਿ ਗਏ ਗਲੀ ਵਾਲੇ ਵੀ ਬਿਜਲੀ ਵਾਲਿਆਂ ਨੂੰ ਨਾ ਲਾਈਟ ਆਈ ਤੇ ਅਸੀਂ ਇੱਕ ਵਜੇ ਸਾਡੀ ਲਾਈਟ ਆਈਏ ਆਪਾਂ ਇੱਕ ਵਜੇ ਤੋਂ ਬਾਅਦ ਫਿਰ ਕਿਥੇ ਸੁੱਤਿਆ ਜਾ ਗਏ।
ਆ ਫੋਨ ਵੀ ਨੀ ਚੱਕਦੇ ਨਾ ਉਹ ਕੰਪਲੇਂਟ ਵੀ ਕੀ ਪਾਈ ਰਾਤੀ ਦੇ ਟਾਈਮ ਤੇ ਫੋਨ ਚੱਕਦੇ ਉਹ ਰਾਤੀ ਹੀ ਕਈ ਵਾਰੀ ਉਥੇ ਸਵੇਰੇ ਦੁਪਹਿਰੇ ਵੀ ਨਹੀਂ ਚੱਕਦੇ।
ਹਾਂਜੀ ਨਹੀਂ ਵੈਸੇ ਜਿਹੜਾ ਟੋਲ ਫ੍ਰਰੀ ਨੰਬਰ ਹੁੰਦਾ ਉੱਧਰ ਤੇ ਸਾਡਾ ਤੇ ਚਲੋ ਚੱਕਿਆ ਸੀਗਾ ਦੇਖੋਸੀ। ਝੂਠ ਨੀ ਬੋਲਦੇ ਸਾਡਾ ਚੱਕਿਆ ਸੀ ਹੁਣ ਲੇਕਿਨ ਸਾਨੂੰ ਦਿੱਤੇ ਲਾ ਰਹੇ ਹੀ ਸੀਗੇ। ਕਿ ਹਾਂ ਘੰਟੇ ਤੱਕ ਆਉਂਦੀ ਹੈ ਘੰਟੇ ਤੱਕ ਆਉਂਦੀ ਹੈ।
ਹਾਂ ਮੈਂ ਇੱਧਰ ਖੁੱਦ ਆਪਣੇ ਪੇਕੇ ਆਈ ਦੀ ਹਾਂ ਤੇ ਪਰਸੋਂ ਚੌਥ ਇੱਥੇ ਬਾਹਰ ਖੰਬੇ ਤੇ ਅੱਗ ਲੱਗ ਗਈ ਕਿਸੇ ਦਾ ਮੀਟਰ ਫੂਕ ਗਿਆ। ਤੇ ਉਹ ਸਾਹਮਣੇ ਮੁੰਡਿਆਂ ਦੇ ਨਾ ਬੜੇ ਥੋੜੀ ਜਾਣ ਪਹਿਚਾਣ ਹੈਗੀ' ਉਹਨਾਂ ਨੇ ਨਾਲੋਂ ਨਾਲ ਫੋਨ ਕੀਤਾ ਉਸੇ ਟਾਈਮ ਗੱਡੀ ਆਈ ਦੱਸ। ਮਿੰਟਾਂ ਦੇ ਵਿੱਚ ਵਿੱਚ ਅੱਧਾ ਪੌਣਾ ਘੰਟਾ ਲਗਾ ਕੇ ਉਹਨਾਂ ਦਾ ਸਹੀ ਕਰਰ
ਅੱਛਾ ਸਾਡੇ ਵੀ ਨਾ ਜਿਵੇਂ ਗਲੀ ਚ ਹੈਗੇ ਨੇ ਨਾ ਉਹ ਹੈਗੇ ਸੀਗੇ ਇੱਧਰ ਦੇ ਨਾ ਡੀ ਸੀ ਸੀਗੇ। ਤੇ ਉਹਨਾਂ ਦੀ ਨਾ ਬਣਦੀ ਹੈਗੀ ਹੈ ਸਾਰਿਆਂ ਨਾਲ ਤੇ ਉਹਨਾਂ ਨੇ ਫੋਨ ਕਰਿਆ। ਤੇ ਇੱਕ ਵਾਰ ਤਾਂ ਲਾਈਟ ਆ ਗਈ ਤੇ ਉਹ ਲਾਈਟ ਆਈ ਵੋਲਟ ਵੋਲਟੇਜ ਓਹਦੀ ਉੱਪਰ ਨੀਚੇ ਸੀ। ਜਿਵੇਂ ਸਾਡੀ ਤਾਂ ਬੋਲਟੇ ਬਹੁਤ ਘੱਟ ਸੀ'ਤੇ ਸਾਡੇ ਨਾਲ ਵਾਲਿਆਂ ਦੀ ਜ਼ਿਆਦਾ ਸੀ ਵੀ ਉਸ ਚ ਵੀ ਆਪਾਂ ਕੁਛ ਲਾਦੇ ਤਾਂ ਵੀ ਫੁਕਦਾ ਕੁਛ ਨਾ ਕੁੱਛ'ਤੇ ਅਸੀਂ ਵੇਟ ਕਰੇ ਜਾ ਰਹੇ। ਤੇ ਅਸੀਂ ਸਭ ਨੇ ਫੋਨ ਕੀਤਾ। ਤਾਂ ਇੱਕ-ਇੱਕ ਵਾਰੀ ਨਾ ਸਭ ਕਹਿੰਦੇ ਵੀ ਚਲੋ ਇੱਕ-ਇੱਕ ਵਾਰੀ ਫੋਨ ਕਰਦਿਆ ਜਿਵੇਂ ਮੈਂ ਆਪਣੇ ਘਰੋਂ ਕੀਤਾ ਸਾਡੇ ਪੜੋਸੀਆ ਨੇ ਕੀਤਾ' ਮੈਨੂੰ ਕਹਿੰਦੇ ਦਸ ਸਾਢੇ ਦਸ ਵਜੇ ਆਏਗੀ। ਉਹ ਨੂੰ ਕਹਿੰਦੇ ਬਾਰਾਂ ਵਜੇ ਆਏਗੀ' ਕਿਹਨੂੰ ਕਹਿ ਰਹੇ ਦਸ ਮਿੰਟ ਚ ਆ ਰਹੀ ਹੈ' ਜੀ ਵੇਟ ਕਰੋ ਤੁਸੀਂ ਬਸ
ਉਹ ਲਾਰੇ ਚ ਰੱਖਣਾ
ਹਰ ਕਿਸੇ ਨੂੰ ਅਲਗ-ਅਲੱਗ ਟਾਈਮ ਦਿੱਤਾ। ਔਰ ਅਸੀਂ ਸਾਹਮਣੇ ਸਾਰੇ ਨਾਲ ਖੜੇ ਜੇ ਉਸ ਟਾਈਮ ਤੇ' ਅਸੀਂ ਇੰਨਾ ਹੱਸਿਆ ਨਾ ਇਸ ਗੱਲ ਤੇ ਵੀ ਇੱਕ ਟਾਈਮ ਤਾਂ ਦੱਸੋ ਤੁਸੀਂ ਲਾਰਾ ਲਾਣਾ ਇੱਕ ਟਾਈਮ ਦਾ ਤੇ ਲਾਰਾ ਲਾਓ' ਸਭ ਨੂੰ ਅਲੱਗ ਅਲੱਗ ਟੈਮ ਦਾ ਲਾਰਾ ਲਾਤਾਂ ਹੈਂ।
ਲਾਰੇ ਚ ਤੇ ਰੱਖਣਾ ਹੀ ਹੈ ਨਾ ਉਹ ਵੀ ਬਚਾਰੇ ਕੀ ਕਰਨ ਡਿਊਟੀ ਤੇ ਬੈਠੇ ਨੇ ਫੋਨ ਨਾ ਚੱਕਣ ਐ ਵੀ ਮੁਸੀਬਤ ਹੁਣ ਚੱਕ ਕੇ ਕੁਛ ਨਾ ਕੁਛ ਤਾਂ ਬੋਲਣਾ ਹੀ ਹੈ ਨਾ ਉਹਨਾਂ ਨੇ
ਬਿਲਕੁਲ ਜੀ ਬਿਲਕੁਲ,
ਚੰਗਾ ਸਾਹਮਣੇ ਵੇਲੇ ਬੰਦਿਆਂ ਨੂੰ ਲਾਰਹਾ ਹੀ ਦੇ ਦੋ, ਹਾਂ ਸਰਕਾਰੀ ਬੰਦੇ ਜੇ ਬੈਠੇ ਹੋਏ ਨੇ ਉਹਨਾਂ ਦਾ ਕੀ ਜਾ ਰਿਹਾ, ਹੂੰ। ਹੁਣ ਇਹ ਖਾਦੀ ਹੈ ਮੈਂ ਬਸ ਰੋਟੀ ਮਨ ਹੀ ਨੀ ਕਰਦਾ ਇੰਨੀ ਗਰਮੀ ਦੇ ਵਿੱਚ ਤੇ ਰੋਟੀ ਖਣ ਦਾ ਵੀ, ਪਾਣੀ ਪੀ ਪੀ ਕੇ ਬਸ ਪੇਟ ਉਹ ਹੋ ਜਾਂਦਾ,
ਬਿਲਕੁਲ ਬਿਲਕੁਲ ਅਸੀਂ ਹੁਣ ਖੁੱਦ ਖਾਧੀ ਸੀ ਬਣਾ ਸਬਜ਼ੀ ਦੁੱਧ ਦੋਲੀਆਂ ਖਾਧੀ ਸਭ ਨੇ ਇੱਕ ਅੱਧੀ ਇੱਕ ਅੱਧੀ ਹੈਗੀ ਏ, ਮੈਂ ਕਿਹਾ ਬਸ ਹੁਣ ਬਸ ਇਹੀ ਹੈਗਾ।
ਇੱਥੇ ਆਈ ਦੀ ਆ ਤੇ ਖਾ ਲੈਦੀ ਹਾਂ ਵੈਸੇ ਮਨ ਨੀ ਕਰਦਾ ਪਰ ਮੰਮੀ ਖਵਾ ਦਿੰਦੇ ਨੇ ਜਬਰਦਸਤੀ ਵੀ ਖਾ ਲਿਆ ਕੁਛ ਨੀ ਹੁੰਦਾ ਕੁਛ ਨੀ ਹੁੰਦਾ, ਬਸ, ਹਾਂ ਬਣਾ ਕੇ ਮਨ ਆਕ ਜਾਂਦਾ ਏ ਹਾਂ, ਹਾਂ, ਇਹ ਮੈਂ ਚੀਜ਼ ਵੇਖੀਏ ਬਣਾ ਕੇ ਨਾ ਬੰਦੇ ਦਾ ਮਨ ਨੀ ਕਰਦਾ ਅੱਗੇ ਚਲੋ ਆਏ ਨਾ ਫੇਰ ਮਨ ਕਰ ਦਿੰਦਾ ਵੀ ਚਲੋ। ਖਾ ਲੈਂਦੇ ਹਾਂ ਫੇਰ ਸਵਾਦ ਸਵਾਦ ਜਿਆਦਾ ਖਾਧੀ ਜਾਂਦੀ ਹੈ।
ਬਿਲਕੁਲ ਉਸ ਦਿਨ ਮੈਂ ਨਾ ਮੋਮੋਸ ਬਣਾਏ ਸਭ ਵਾਸਤੇ ਸਾਡੇ ਘਰ ਨਾ, ਸਾਰੇ ਆਏ ਹੋਏ ਸੀਗੇ ਚਾਚੀ ਤਾਈ ਹੋਰ। ਸਾਰੀ ਦੇ ਭੂਆ ਹੋਰ ਵੀ, ਤੇ ਮੈਂ ਕਿਹਾ ਚਲੋ, ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਬਣਾਉਂਦੀ ਹਾਂ, ਮੈਂ ਰਸੋਈ ਚ ਖੜੀ ਰਹੀ ਮੈਂ ਬਣਾਉਦੀ ਰਈ ਬਣਾਉਂਦੀ ਗਈ ਸਾਰੇ, ਖਾਂਦੇ ਰਹੇ ਤੇ ਜਦੋਂ ਮੇਰੀ ਵਾਰੀ ਆਈ ਫੇਰ ਮੇਰਾ ਜੀਅ ਨੀ ਕੀਤਾ ਖਾਣੇ ਦਾ ਔਰ ਜਦਕਿ ਮੈਂ ਦੋ ਘੰਟੇ ਰਸੋਈ ਚਲਾਈ,
ਹਾਂ। ਮੈਂ ਵੀ ਕੱਲ ਮੇਰੀ ਸਿਸਟਰ ਆਈ ਹੋਈ ਸੀ ਮੈਂ ਕਿਹਾ ਮੈਂਗੋ ਛੇਤੀ ਬਣਾ ਕੇ ਚਲਾਦੇ ਕਹਿੰਦੀ ਮੈਨੂੰ ਨੀ ਮੇਰੇ, ਕੁਝ ਨੀ ਬਣਦਾ ਇੰਨੀ ਗਰਮੀ ਚ ਅੱਖ ਪੱਕ ਕੇ ਮੈਂ ਬਣਾਇਆ ਸਾਰਿਆਂ ਨੂੰ ਦੇਖ ਮੈਂ ਬਿਲਕੁਲ ਥੋੜਾ ਜਿਹਾ ਪੀਤਾ ਮੇਰਾ ਮਨ ਹੀ ਨ ਨਹੀਂ ਕੀਤਾ।
ਅੱਛਾ, ਬਸ ਆਈ ਹੁੰਦਾ।
ਰਹਿੰਦਾ ਹੈ, ਉਹਦਾ ਬੱਚਾ ਵੀ ਮਾਸੀ ਗਰਮੀ ਬੜੀ ਹੈ ਗਰਮੀ ਬੜੀ ਹੈ ਹੁਣ ਕੀ, ਕਰੀਏ ਬੱਚੇ ਵੀ ਪਰੇਸ਼ਾਨ ਹੋ ਜਾਂਦੇ ਨੇ।
ਬਿਲਕੁਲ ਸਾਡੇ ਤੇ ਸਾਰੇ ਆਏ ਸੀ ਨਾ ਛੁੱਟੀਆਂ ਕੱਟਣ ਤੇ ਬਾਹਰ ਭੇਜ ਨੀ ਸਕਦੇ ਤੇ ਇੰਨੀ ਗਰਮੀ ਚੱਲ ਰਹੀ ਲੂ ਲੱਗੇਗੀ, ਤੇ ਬੱਸ ਅੰਦਰ ਬੈਠ ਕੇ, ਲਾ ਕੇ ਸਾਰਾ ਦਿਨ ਪਏ ਹੀ ਰਹਿੰਦੇ ਨੇ ਫੋਨ ਚਲੈਦੇ ਰਹਿੰਦੇ ਨੇ।
ਦੀਨੇ ਤੇ ਮਨ ਹੀ ਨੀ, ਕਰਦਾ ਸ਼ਾਮੀ ਵੇਲੇ ਚਲੋ ਮਨ ਕਰਦਾ ਹੈ ਵੀ ਸੱਤ ਵਜੇ ਤੋਂ ਬਾਅਦ ਚਲੋ ਕਿੱਧਰੇ ਜਾਈਏ। ਫੇਰ ਟਾਈਮ ਹੀ ਕਿਹੜਾ ਬਚਦਾ ਫਿਰ ਹਨੇਰਾ ਉਹ ਤੇ ਜਾਂਦਾ ਟਾਈਮ ਹੁੰਦਾ ਹਨੇਰਾ ਪੈ ਜਾਂਦਾ ਬੰਦੇ ਨੂੰ ਹੁੰਦਾ ਹਾਂ, ਵੀ ਹਨੇਰਾ ਪੈ ਗਿਆ ਹੁਣ ਤੇ ਘਰ ਚੱਲੋ ਘਰ ਚੱਲੋ, ਘਰ ਜਾ ਕੇ ਘਰ ਦਾ ਵੀ
ਇਹ ਤਾਂ ਸਾਨੂੰ ਲੱਗਦਾ ਨਾ ਬੱਚਿਆਂ ਨੂੰ ਨੀ ਲੱਗਦਾ। ਇਹ ਤਾਂ ਕਹਿੰਦੇ ਨੇ ਸਾਨੂੰ ਸਾਰਾ ਟਾਈਮ ਘਰੋਂ ਬਾਹਰ ਛੱਡ ਦੋ ਆ ਆਪਾਂ ਘੁੰਮ ਫਿਰ ਕੇ ਵੀਈਏ ਇੱਕ ਤਾਂ ਸਾਰਿਆਂ ਨੂੰ ਇੰਨੇ, ਟਾਈਮ ਬਾਅਦ ਮਿਲਦੇ ਨੇ ਜਾਂ ਛੁੱਟੀਆਂ ਚ ਹੀ ਮਿਲਦੇ ਨੇ ਸਿਰਫ,
ਸਹੀ ਗੱਲ ਹੈ, ਬੰਦਾ ਉਹ ਹੋਰ ਹੋਰ ਕੱਦ ਨਿਕਲਿਆ ਛੁੱਟੀਆਂ ਸਰਦੀ ਦੇ ਵਿੱਚ ਸਰਦੀ ਦੀ ਛੁੱਟੀਆਂ ਗਰਮੀ ਦੇ ਵਿੱਚ ਗਰਮੀ ਦੀ ਛੁੱਟੀਆਂ। ਬੰਦਾ ਫੇਰ ਕਦੋਂ ਨਿਕਲੇ ਹਾਂ, ਉਹੀਓ ਤੇ ਗਰਮੀ ਤੇ ਜੇ ਗਰਮੀ ਗਰਮੀ ਕਰਦੇ ਰਹੋ ਤੇ ਬਸ ਫੇਰ ਐਵੇਂ ਲੰਘ ਜਾਂਦਾ ਸਰਦੀ ਸਰਦੀ ਬੰਦਾ ਫੇਰ ਕਾਹਦ ਜਾਏ,
ਕਿਧਰੇ ਨੀ ਜਾਂਦਾ ਟੈਮ ਹੈਗਾ ਹੈ ਵੀ ਵੈਸੇ ਤਾਂ ਹੁਣ ਖੁੱਦ ਸੋਚਿਆ ਸੀਗਾ,
ਨਹੀਂ ਮੈਨੂੰ ਉਹ ਮੋਲ ਚਲਾ ਗਿਆ ਹੁਣ ਭੈਣ ਜੀ ਉਹ ਮੋਲ ਚਲਾ ਗਿਆ ਹੁਣ, ਹੂੰ।
ਟਰ ਨਾਲਾ ਅਸੀਂ ਹੁਣ ਖੁਦ ਸੋਚਿਆ ਸੀ ਵੀ ਚਲੋ ਕਿਤੇ ਘੁੰਮਾ ਆਉਦੇ ਹਾਂ ਹਿਲ ਸਟੇਸ਼ਨ ਵਗੈਰਾ, ਤੇ ਅਸੀਂ ਜਾਣਾ ਸੀਗਾ ਇੱਥੇ ਮਸੂਰੀ, ਤੇ ਅਸੀਂ ਦੇਖਿਆ ਹੋਟਲ ਬੁੱਕ ਕਰਨਾ ਸੀ ਕਿਉਂਕਿ ਫੇਰ ਸਾਰੇ ਹੀ ਜਾਂਦੇ ਤੇ ਨਾ ਕੋਈ ਹੋ ਹੋਟਲ ਮਿਲਿਆ, ਨਾ ਕੁਛ ਜਾਣ ਦਾ ਸਾਡਾ ਬਣਿਆ ਕਿਸ ਤਰੀਕੇ ਨਾਲ ਜਾਣਾ। ਹੁਣ ਸਭ ਗਏ ਹੋਏ ਨੇ ਛੋਟੀਆਂ, ਅਰ ਉੱਥੇ ਸਾਰਿਆਂ ਦੇ ਸਾਰੇ ਹੋਟਲ ਬੁੱਕ ਹੈ ਨੇ ਜਿਹੜੇ ਹੋਟਲ ਹੈਗੇ ਨੇ। ਉਹ ਸੱਤ ਸੱਤ ਅੱਠ ਅੱਠ ਹਜ਼ਾਰ ਤੇ ਹੈਗੇ ਨੇ ਮਤਲਬ ਫਿਰ ਇੰਨਾ ਕੋਈ ਕਮਰੇ ਦਾ ਸੱਤ ਅੱਠ ਹਜ਼ਾਰ ਕੌਣ ਦੇਗਾ ਦੱਸੋ
ਹਾਂ ਨਹੀਂ ਓ ਨਾ ਫਾਇਦਾ ਚੱਕਦੇ ਨੇ ਵੀ ਬੰਦਾ ਮਜਬੂਰੀ ਹੈਗਾ ਰਸ਼ ਹੈਗਾ ਚਲੋ ਜਿਹਨਾਂ ਨੂੰ ਹੋਰ ਕਿਤੇ ਮਿਲ ਨੀ ਰਿਹਾ ਹੋਣਾ ਵੀ ਚਲੋ ਅਸੀਂ ਦੇਨੇ ਹਾਂ ਇਹ ਤੇ ਪਹਿਲੇ ਦੋ ਲੋਕ ਲੋਕਾਂ ਨੇ ਕਿਧਰੇ ਜਾਣਾ ਨਾ ਵੀ ਦੋ ਚਾਰ ਮਹੀਨੇ ਜਿਵੇਂ ਛੁੱਟੀਆਂ ਪਤਾ ਹੀ ਹੈ ਸਾਰਿਆਂ ਨੂੰ ਕਿ ਜੂਨ ਚ ਤੇ ਪੈ ਹੀ ਜਾਂਦਾ ਨੇ ਆਪਣਾ ਫਰਵਰੀ ਮਾਰਚ ਵਿਚ ਬੁਕਿੰਗ ਕਰਵਾ ਲੋੋ ਜੀ ਤਾਂ ਜਾ ਕੇ ਵੀ ਰੇਟ ਥੋੜਾ ਸਹੀ ਮਿਲਦਾ ਨਹੀਂ ਮਜਬੂਰਨ ਤੇ ਬੜੇ ਉਹ ਲਗਾਉਂਦੇ ਨੇ ਪੈਸੇ ਬੜੇ ਠੋਕਦੇ ਨੇ!
ਹੂ ਬਿਲਕੁਲ ਬਿਲਕੁਲ ਅਸੀਂ ਤਾਂ ਖੁਦ ਜਾਂਨੇ ਹਾਂ ਨਾ ਵੈਸੇ ਮੈਂ ਤੁਹਾਨੂੰ ਚ ਦੱਸਾਂ ਅਸੀਂ ਗਏ ਤੇ ਅਸੀਂ ਨਾ ਮੈਂ ਗਈ ਸੀ ਕੋਲੇਜ ਦੀ ਟਰਿਪ ਦੇ ਉੱਧਰੋਂ ਜਦੋਂ ਗਈ ਮੈਂ ਤੇ ਸਾਡਾ ਗਏ ਅਸੀਂ ਗਏ ਅਕਤੂਬਰ ਵਿੱਚ ਅਕਤੂਬਰ ਨਾ ਕੋਈ ਠੰਡ ਦਾ ਟਾਈਮ ਹੈ ਨਾ ਕੋਈ ਗਰਮੀ ਦਾ ਟਾਈਮ ਹੈ ਤੇ ਇੰਨੀ ਕੋਈ ਉਹ ਚੀਜ਼ ਸੀ ਨਹੀਂ ਤੇ ਅਸੀਂ ਗਏ ਉਧਰੋਂ ਆਪਾਂ ਥੋੜਾ ਸਮਾਨ ਸਮੂਨ ਜਿਹੜਾ ਵੀ ਮੋਲ ਰੋਡ ਤੋਂ ਖਰੀਦਿਆ ਠੀਕ ਹੈ ਮੈਂ ਲੈ ਕੇ ਵਾਪ ਸਗੀ ਤੇ ਮੇਰਾ ਨਾ ਸਮਾਨ ਦੇਖ ਮੇਰੀ ਸਹੇਲੀ ਵੀ ਕਹਿੰਦੀ ਮੇਰੇ ਅੱਗੇ ਰਾਚੀ ਵੀ ਕਹਿੰਦੀ ਵੀ ਤੂੰ ਮੈਂ ਅਗਲੀ ਵਾਰ ਜਾਏਗੀ ਨਾ ਤੇ ਮੇਰੇ ਵਾਸਤੇ ਵੀ ਲੈ ਕੇ ਆਈ ਤੇ ਫਿਰ ਅਸੀਂ ਹੁਣ ਇਹ ਦੁਬਾਰਾ ਗਏ ਫਰਵਰੀ ਦੇ ਵਿੱਚ ਤੇ ਮੈਂ ਕਿਹਾ ਚੱਲ ਠੀਕ ਹੈ ਹੁਣ ਚੱਲਿਆ ਫਰਵਰੀ ਚ ਕਿਉਂਕਿ ਥੋੜਾ ਜਿਹਾ ਐਵੇਂ ਦਾ ਹੀ ਸੀ। ਮੌਸਮ ਜਿਆਦਾ ਨਹੀਂ ਸੀ ਉੱਧਰ ਜੋ ਚੀਜ਼ ਪਹਿਲਾਂ ਮੈਂ ਸੌ ਰੁਪਏ ਦੀ ਲੈ ਕੇ ਆਈ ਸੀ ਨਾ ਉਹ ਹੁਣ ਦੋ ਸੌ ਦੀ ਮਿਲ ਰਹੀ ਸੀ ਉਧਰ ਸੇਮ ਦੁਕਾਨ ਸੇਮ ਚੀਜ਼
ਹਾਂ ਬਸ ਐਵੇਂ ਹੈਗਾ ਸਿਸਟਮ ਹਰ ਜਗਾ ਆਏ ਮਸੂਰੀ ਨੀ ਹਰ ਜਗਾ ਦਾ ਜਿੱਥੇ ਹਿਲ ਸਟੇਸ਼ਨ ਜਿਹੜੇ ਮਰਜ਼ੀ ਜੀ ਹੋ ਬੇਡੋ ਲੋਕਲ ਮਾਰਕੀਟ ਆਪਣੇ ਸ਼ਹਿਰਾਂ ਦੀ ਮਾਰਕੀਟ ਨੂੰ ਛੱਡ ਕੇ ਜਿੱਧਰ ਮਰਜ਼ੀ ਚਲੇ ਜਾਓ ਤੁਹਾਨੂੰ ਉੱਥੇ ਉਹ ਚੀਜ਼ ਸਸਤੀ ਮਹਿੰਗੀ ਮਿਲੇਗੀ! ਹੋਰ ਕੀ ਕਹਿੰਦੇ ਨੇ?